ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਵਧੀਆ ਹੋ।
ਹਾਂਜੀ ਹਾਂਜੀ ਵਧੀਆ ਜੀ ਵਧੀਆ ਤੁਸੀਂ ਦੱਸੋ ਤੁਸੀਂ ਵਧੀਆ ਹੋ।
ਸੀ ਸੀ ਵਧੀਆ ਜੀ।
ਅੱਛਾ ਹੋਰ ਦੱਸੋ ਹੁਣ ਕੀ ਕਰ ਰਹੇ ਸੀ। ਅਸੀਂ ਤਾਂ ਬਸ ਹੁਣ ਹਾਂਜੀ ਬੋਲੋ।
ਮੈਂ ਕਿਹਾ ਮੈਂ ਤਾਂ ਹੁਣੇ ਸੁੱਤੀ ਉੱਠੀ ਸੀ ਤੇ ਨਾਸ਼ਤਾ ਬਣਾਇਆ‌ ਸੀ। ਅਸੀ ਵੀ ਉਹ ਦੀ ਮੰਮੀ ਦਾ ਤੇ ਮੰਮੀ ਜੋਬ ਤੇ ਜਾਂਦੇ ਨਾ।
ਅੱਛਾ।
ਤੇ ਛੇਤੀ ਬਣ ਜਾਂਦਾ ਹੈ ਨਾਸਤਾ ਗੁਰ।
ਅੱਛ ਅੱਛਾ ਅੱਛਾ। ਠੀਕ ਹੈ, ਅੱਛ ਅੱਛਾ ਅੱਛਾ। ਅ ਚਲੋ ਮੈਂ ਵੀ ਫ੍ਰਰੀ ਸੀ ਵਧੀਆ ਕੀਤਾ ਤੁਸੀਂ ਕਾਲ ਕਰ ਲਈ। ਤੇ ਅੱਛਾ ਅੱਜ ਤੁਹਾਡੀ ਸੱਸ ਗਏ ਹੈਂ ਜੋਬ ਤੇ ਤੇ ਹਸਬੈਂਡ।
ਹਾਂ ਹਸਬੈਂਡ ਦੀ ਛੁੱਟੀ ਹੁੰਦੀ ਹੈ। ਤੇ ਮੰਗਲਵਾਰ ਦੀ ਨਾ ਛੁ ਛੁੱਟੀ ਹੁੰਦੀ ਹੈ।
ਅੱਛਾ ਅੱਛਾ ਮੰਗਲਵਾਰ ਦੀ ਛੁੱਟੀ। ਛੁੱਟੀ ਹੁੰਦੀ ਹੈ ਠੀਕ ਹੈ ਠੀਕ ਹੈ।
ਸੱਸ। ਜਾਂਦੀ ਹੁੰਦੀ ਐ।
ਅੱਛਾ ਅੱਛਾ ਚਲੋ ਵਧੀਆ ਗੱਲ ਹੈ ਹੂੰ। ਆਪਣੇ ਸੱਸ ਦਾ ਟਿਫਨ ਟੂਫਨ ਪੈਕ ਕਰਦੇ ਸਵੇਰੇ।
ਹਾਂਜੀ, ਮੰਮੀ ਦੀ ਹੁੰਦੀ ਨੀ ਛੁੱਟੀ ਕਦੇ-ਕਦੇ ਅਮ ਮਰਜ਼ੀ ਨਾਲ ਕਰਦੀ ਹੁੰਦੀ ਆ।
ਅੱਛਾ-ਅੱਛਾ, ਅੱਛਾ, ਅੱਛਾ-ਅੱਛਾ। ਪਰ ਜੋਬ 'ਤੇ ਇੱਕੋ ਹਫ਼ਤਾ ਓਹ ਮਿਲਣਾ ਈ ਚਾਈਦਾ ਨਾ।
ਮਿਲਦਾ ਈ ਨੀ ਉਥੇ, ਨਈ ਓਥੇ ਨੀ ਮਿਲਦਾ ਜੀ।
ਅੱਛਾ-ਅੱਛਾ, ਚਲੋ ਹੁੰਦਾ ਐ ਕਈ ਏਦਾਂ ਦਾ ਕੰਮ ਵੀ ਐ ਜਿਹਦੇ 'ਚ ਔਫ ਨੀ ਦਿੰਦੇ ਛੁੱਟੀ ਨੀ ਦਿੰਦੇ, ਪਰ ਮਿਲਣੀ ਚਾਈਦੀ ਐ ਜਦੋਂ ਬੰਦਾ ਸਿਆਣਾ ਹੋਜੇ ਉਹਨੂੰ ਤਾਂ ਮਿਲਣੀ ਚਾਈਦੀ ਐ ਰੈਸਟ ਦੀ ਛੁੱਟ
ਸਈ ਹਾਂਜੀ, ਹਫ਼ਤੇ-ਹਫਤੇ ਮੇ ਇੱਕੇ ਛੁੱਟੀ ਤੋਂ ਹੋਣੀ ਚਾਈਦੀ। ਬੰਦੇ ਨੂੰ ਰੈਸਟ ਵੀ ਚਈਏ ਹੁੰਦਾ, ਤੇ ਐਨੀ ਗਰਮੀ ਪਈ ਹੋਈ ਐ।
ਹਾਂ।
ਹੁੰਦੀ ਨੀ ਮੰਮੀ ਦੀ ਛੁੱਟੀ।
ਅੱਛਾ!
'ਤੇ ਜੇ ਮੰਮੀ ਆਪ ਆਪਣੀ ਮਰਜ਼ੀ ਨਾਲ ਕਰ ਵੀ ਲਏ 'ਤੇ ਓ ਦਾ ਮੰਮੀ ਦਾ ਸਟਾਫ ਕੈਂਦਾ ਨਈ ਤੁਸੀਂ ਛੁੱਟੀ ਨਾ ਕਰਿਆ ਕਰੋ ਸਾਡਾ ਦਿਲ ਨੀ ਲੱਗਦਾ।
ਅੱਛਾ ਹੂੰ। ਚਲੋ ਵਧੀਆ ਗੱਲ ਐ ਮਤਲਬ ਸਟਾਫ ਦੇ ਨਾਲ ਬਣੀ ਹੋਈ ਐ ਨਾ ਤੁਹਾਡੀ ਸੱਸ ਦੀ, ਹੂੰ।
ਦੱਸਦੇ ਐ ਮੰਮੀ ਮੈਨੂੰ ਸ਼ਾਮ ਨੂੰ ਆ ਕੇ 'ਤੇ ਸਟਾਫ ਬੜਾ ਚੰਗਾ ਐ ਓਦਾਂ।
ਅੱਛਾ-ਅੱਛਾ, ਠੀਕ ਐ। ਕਈਆਂ ਨੂੰ ਤਾਂ ਏਦਾਂ ਹੁੰਦਾ ਨਾ ਜੋਬ 'ਤੇ ਸਟਾਫ ਏ ਸਟਾਫ ਵੀ ਬੜਾ ਤੰਗ ਕਰਦਾ ਨਾ।
ਨਈ-ਨਈ, ਉੱਥੇ ਐ ਐਸਾ ਨੀ ਐ ਉੱਥੇ ਤੋਂ ਵਧੀਆ ਐ ਪਿਆਰ ਨਾਲ ਰਹਿੰਦੇ ਆ ਸਾਰੇ ਮਿਲ ਕੇ। ਮਿਲ ਕੇ ਰਹਿੰਦੇ ਐ, ਹਾਂਜੀ।
ਠੀਕ ਐ ਮੈਂ ਵੀ ਬਸ ਸਵੇਰੇ ਉੱਠੀ
ਹਾਂਜੀ-ਹਾਂਜੀ।
ਮੈਂ ਵੀ ਸਵੇਰੇ ਉੱਠੀ ਅੱਜ ਜਲਦੀ ਅੱਖ ਖੁੱਲ ਗੀ ਨੀਂਦ ਈ ਨੀ ਆ ਰੀ ਸੀ। 'ਤੇ ਉੱਠ ਕੇ ਫੇਰ ਹਾਂਜੀ। ਉੱਠ ਕੇ ਫੇਰ ਇਹਨਾਂ ਨੂੰ ਭੇਜਿਆ ਜੋਬ 'ਤੇ ਟਿਫਨ ਟੁਫਨ ਪੈੱਕ ਕੀਤ
ਅੱਛਾ-ਅੱਛਾ, ਅੱਛਾ ਹਸਬੈਂਡ ਜਾਂਦੇ ਹੋਣੇ ਥੋਡੇ।
ਹਾਂਜੀ, ਛੋਟੀ ਕੁੜੀ ਉੱਠ ਗੀ ਮੈਂ ਕੇ ਅੱਜ ਤੂੰ ਵੀ ਜਲਦੀ ਉੱਠ ਗੀ ਕਹਿੰਦੀ ਮੰਮੀ ਮੈਨੂੰ ਫੀਵਰ ਐ, ਫੇਰ ਇਹਨਾਂ ਨੂੰ ਰੋਟੀ ਖਵਾਈ ਹਾਂਜੀ ਰੋਟੀ ਦੇ ਕੇ ਇੱਕ ਪਰੌਠੀ ਦੇ ਦੇ ਬਣਾ ਕੇ ਇਹਨੂੰ ਪਰੌਠੀ ਖਵਾ ਕੇ ਹੁਣ ਦਵਾਈ ਦਿੱ ਤੀ ਆ, ਹਾਂਜੀ। ਹਾਂਜੀ, ਏ ਕਿ ਪੇਨ ਕਿੱਲਰ 'ਤੇ ਫੀਵਰ ਦੀ ਤਾਂ ਚਾਈਏ ਦੀ ਮੈਡੀਸੀਨ ਰੱਖਦੇ ਈ ਐ, ਵੀ ਚਲੋ ਹਾਂਜੀ, ਕਈ ਵਾਰ ਏਦਾਂ ਹੁੰਦਾ ਨਾ ਰਾਤ ਰੂਤ ਨੂੰ ਹੋ ਜਾਂਦਾ ਬੁਖਾਰ। ਜਾ ਹੱਥਾਂ ਪੈਰਾਂ 'ਚ ਦਰਦ।
ਹਾਂਜੀ-ਹਾਂਜੀ।
ਹੂੰ, ਮੈਂ ਕਿਹਾ ਤੂੰ ਗੋਲੀ ਮੈਡੀਸੀਨ ਲੈ ਲਾ।
ਦੱਸੋ ਏ ਸੀ ਕਰਕੇ ਤੋਂ ਨੀ ਹੋ ਗਿਆ?
ਪਤਾ ਨੀ ਇਹਦੇ ਪਾਪਾ ਤਾਂ ਗੁੱਸਾ ਕਰ ਰਹੇ ਸੀ ਕੈਂਦੇ ਏਧਰ ਉੱਧਰ ਘੁੰਮਦੀ ਰੈਂਦੀ ਐ ਰਾਤ ਨੂੰ ਉਹ ਗਈ ਸੀ ਆ ਮੈਂ ਦੱਸ ਕੱਲ ਵੀ ਆਪਣੀ ਗੱਲ ਹੋਈ ਸੀ ਮੈਂ ਦੱਸਿਆ ਸੀ ਨਾ ਮੈਂ ਕਿਆ ਬੱ ਚੇ ਬਾਰ ਗਏ ਹੋਏ ਆ, ਹਾਂ। ਫੇਰ ਇਹਦੇ ਪਾਪਾ ਗੁੱਸੇ ਹੋ ਰਹੇ ਸੀ ਹਮ ਕੈਂਦੇ ਰਾਤ ਨੂੰ ਤੁਸੀਂ ਬਾਰ ਜਾਂਣੀ ਹ ਖਾਣ ਪੀਣ ਲਈ ਕਿਸੇ ਕੋਲੋਂ ਮੰਗਵਾ ਲਿਆ ਕਰੋ ਆਪ ਜਰੂਰੀ ਹੀ ਜਾਣਾ ਹਮ ਇਹਨਾਂ ਨੂੰ ਇਹ ਹੁੰਦਾ ਨਾ ਬ ਘਰੇ ਮੰਗਵਾਵਾਂਗੇ ਤੇ ਸ਼ੇਰ ਕਰਨਾ ਪੈਣਾ ਸਾਰੇ ਥੋੜਾ ਥੋੜਾ ਲਓਗੇ ਬਾਰ ਕੱਲੇ ਕੱਲੇ ਖਾ ਕੇ ਆ ਜਾਣਾ
ਹਾਂਜੀ ਹਾਂਜੀ ਬੱਚਾ ਉਦ ਹੀ ਹੈ ਬਸ
ਹਾਂ ਅੱਜ ਕੱਲ ਬੱਚੇ ਨਾ ਸ਼ੇਰ ਕਰਨਾ ਕਿਸੇ ਨਾਲ ਪਸੰਦ ਹੀ ਨਹੀਂ ਕਰਦੇ ਬਈ ਚਲੋ ਥੋੜੀ ਥੋੜ੍ਹੀ ਸਾਰੇ ਖਾ ਤੇ ਸਾਡਾ ਟੈਮ ਸੀਗਾ ਜੇ ਮਾੜੀ ਮੋਟੀ ਕੋਈ ਚੀਜ਼ ਹੁੰਦੀ ਸੀ ਅਸੀਂ ਸਾਰਿਆਂ ਨੂੰ ਸ਼ੇਅਰ ਕਰਦੇ ਹੁੰਦੇ ਸੀ
ਹਮ ਜੀ ਹ ਜੀ ਤੇ ਹੁਣ ਕੇ ਹਾਂਜੀ ਜੇੜੇ ਅੱਜ ਨਿਆਣੇ ਹੈ ਨਾ ਡ ਛੋਟੇ ਛੋਟੇ ਜ ਉਹ ਨਹੀਂ ਕਰਦੇ
ਅੱਛਾ ਸਾਡੇ ਵੀ ਨੀ ਕਰਦੇ
ਹ ਸਾਡੇ ਵੀ ਨੀ ਹੈ ਏਦਾਂ ਦੇ ਕਰਦੇ ਮੈਨੂੰ ਤੇ ਦੇ ਦ ਚਾਚੀ ਹੀ ਲੈਓ ਤੁਸੀਂ ਵੀ ਖਾਓ
ਅੱਛਾ
ਤੇ ਭੈਣ ਨੂੰ ਨੀ ਦਿੰਦੀ ਆਪਣੀ
ਅੱਛਾ
ਆਪਣੀ ਭੈਣ ਨੂੰ ਨੀ ਦਿੰਦੀ ਵੱਡੀ ਭੈਣ ਨੂੰ
ਅੱਛਾ ਠੀਕ ਹੈ ਅੱਜ ਕੱਲ੍ਹ ਬੱਚੇ ਏਦਾਂ ਹੀ ਕਰਦੇ ਉਹ ਸੋਦੇ ਅਸੀਂ ਉਹੀ ਖਾ ਲਈਏ ਬਸ ਚਾਏ ਬਚ ਚ ਜੇ ਖਾਧੀ ਨਾ ਜਾਵੇ ਕੋਈ ਚੀਜ਼
ਸਾਈਰ
ਹਾਂ ਪਰ ਇਹ ਕਿ ਦੇਣੀ ਨੀ ਕਿਸੇ ਨੂੰ ਸ਼ੇਅਰ ਨੀ ਕਰਨੀ
ਹਾਂ ਇ ਹੈ ਵਸ
ਹੋਰ ਤੁਸੀਂ ਦੱਸੋ
ਬਸ ਵਧੀਆ ਜੀ ਅੱਜ ਹੁਣੇ ਘਰਵਾਲਾ ਨਾਨ ਗਿਆ ਸੀ
ਅੱਛਾ ਅੱਛਾ
ਅਬ ਫਿਰ ਜਾਣਾ ਹੋਏਗਾ ਤੇ ਨਾ ਕਿਤੇ ਘੁੰਮੂਗਾ ਆਜ ਛੁੱਟੀ ਹੈ ਨਾ ਤੇ ਪੂਰਾ ਦਿਨ ਘੁੰਮੂਗਾ ਘਰ ਨੀ ਰੈਂਦਾ ਤੇ ਮੰਮੀ ਆ ਕੇ ਬੋਲਦੀ ਹੈ ਤੇ ਕਿੱਥੇ ਜ ਗਿਆ ਨਾ ਉਹ ਦਾੱਸ ਕਿ ਨਹੀਂ ਗ ਜਾਂਦੇ ਹੀ ਨੀ ਦਸਕੇ
ਅੱਛਾ।
ਹਾਂਜੀ।
ਹਾਂ ਨਈਂ-ਨਈਂ ਚਲੋ ਘੁੰਮਨਾ ਵੀ ਜ਼ਰੂਰੀ ਐ। ਪਰ ਗਰਮੀ ਬੋਤ ਐ ਬਾਰ ਆਪਨੇ ਘਰੇ ਬੈਠੇ
ਨਈ-ਨਈ ਏਨਾਂ ਨੂੰ ਨੀ ਲੱਗਦੀ ਗਰਮੀ ਏਦੇ ਦੇਖੀ ਹੁਨ ਐਨੀ ਧੁਪ ਚ ਏ ਬਾਰ ਘੁੰਮੀ ਜਾਈ ਐਂ।
ਹਾਂ, ਤੇ ਜਦੋਂ
ਘਰੇ ਤੇ ਸਾਮ ਨੂੰ ਆਂਦੇ ਐ, ਮੰਮੀ ਦੇ ਟੈਮ ਦੇ ਆ ਆ ਜਾਂਦੇ ਆ ਫੇਰ ਆ ਕੇ ਲੇ ਲੇਟ ਦਿੰਦੇ ਆ। ਤੇ ਮੰਮੀ ਕੈਂਦੀ ਕਿਥੇ ਗਏ ਸੀ ਤੇ ਮੈਂ ਕੇ ਹੁਨੇ ਆਏ ਐ।
ਅੱਛਾ।
ਹਾਂਜੀ।
ਅੱਛਾ-ਅੱਛਾ ਤੁਆਡੀ ਮੰਮੀ ਦੇ ਸਾਮਣੇ ਮਤਲਬ ਏਦਾਂ ਹੋ ਜਾਂਦਾ ਕਿ
ਹਾਂਜੀ-ਹਾਂਜੀ ਹੁੰਦੈ, ਤੇ ਏਹ ਦਸ ਦਿੰਦੀ ਐ ਪਰ ਮੈ ਤੇ ਦਸ ਦੀਂਦੀ ਆ ਏਨ ਨੂੰ ਮੈਮ ਹੁਨੇ ਆਏ ਐ।
ਹੈਂ ਠੀਕ ਐ।
ਫੇਰ ਪੜ੍ਹਦੀ ਆਂ ਏਨੂੰ ਡਾ ਡਾਟਦੀ, ਮੰਮੀ ਡਾਟਦੀ ਐ।
ਹਾਂ, ਫੇਰ ਗਰਮੀ ਐ ਨਾ ਬਾਰ ਓ ਵੀ ਤਾਂਈ ਕੈਂਦੇ ਹੋਨੇ, ਵੀ ਗਰਮੀ ਚ ਧੁੱਪ ਲੱਗਦੀ ਐ ਲੂ ਲੱਗਦੀ ਐ, ਕਈ ਵਾਰ ਗਰਮੀ ਚ ਵ ਦੇ ਓ ਪੇਟ ਖ਼ਰਾਬ ਹੋ ਜਾਂਦੈ ਕਈ ਵਾਰ ਫੀਵਰ ਹੋ ਜਾਂਦੈ। ਕਈ ਵਾਰ ਗਲਾ ਈ ਖ਼ਰਾਬ ਹੋ ਜਾਂਦੈ ਠੰਡਾ ਪਾਨੀ ਪੀ ਲੈਂਦਾ ਬੰਦਾ ਬਾਰੋਂ ਆ ਕੇ। ਇਕਦਮ ਧੁੱਪੋਂ, ਹੂੰ, ਕਈ ਵਾਰੀ ਸਰਦ ਗਰ ਗਰਮ ਹੋ ਜਾਂਦੈ, ਹਾਂ। ਘਰੇ ਰੈਨਾ ਚਾਈਦਾ ਨਾ। ਫੇਰ ਏ ਐ ਨਾ ਕਈ ਬੰਦੇ ਸੋਚਦੇ ਵਈ ਛੁੱਟੀ ਹਫ਼ਤੇ ਚ ਇੱਕ ਛੁੱਟੀ ਮਿਲਦੀ ਐ। ਸਾਰਾ ਦਿਨ ਹਫ਼ਤੇ ਦਾ ਕੰਮ ਤੇ ਰੈਨੇ ਆ ਚੱਲ ਘੁੰਮ ਲਈਏ ਥੋੜਾ ਜਾ। ਏਦਰ ਓਦਰ ਹੂੰ ਪਰ ਮੇਰੇ ਹਸਬੈਂਡ ਨੀ ਜਾਂਦੇ ਏਦਾਂ ਕਿਤੇ ਵੀ ਨਾ ਜਦੋਂ ਓਨਾਂ ਦੀ ਛੁੱਟੀ ਹੁੰਦੀ ਐ। ਓਨਾਂ ਦੀ ਹਫ਼ਤੇ ਚ ਦੋ ਛੁੱਟੀ ਹੁੰਦੀ ਐ।
ਹਾਂਜੀ-ਹਾਂਜੀ।
ਸੰਡੇ ਤੇ ਸੈਟਡੇ ਦੋ ਛੁੱਟੀ ਹੁੰਦੀ ਐ ਔ ਨੀ ਜਾਂਦੇ ਕਿਤੇ ਵੀ। ਓ ਤਾਂ ਕੈਂਦੇ ਜੇ ਕੋਈ ਕੰਮ ਵੀ ਕੋਈ ਕੰਮ ਵੀ ਭੇਜੇ ਆ ਨਾ ਕੈਂਦੇ ਨਾ-ਨਾ ਧੁੱਪ ਬੋਤ ਐ ਬਾਰ ਮੈਂ ਨੀ ਜਾਨਾ।
ਮੰਨ ਲੀ ਆਪਨੀ ਗੱਲ ਯਾਰ ਨਿਕਲਨੇ ਦੇ ਕਿੰਨੀ ਧੁੱਪ ਹੋਈ ਹੁੰਦੀ ਐ ਬਾਰ ਨੂੰ। ਜਾਨ ਦੇ ਦਿਲ ਈ ਨੀ ਕਰਦਾ।
ਹਾਂਜੀ-ਹਾਂਜੀ। ਹੂੰ ਤੇ ਸਾਡੇ ਤੇ ਜਾਂਦੇ ਈ ਨੀ ਕਿਤੇ ਜੇ ਅਸੀਂ ਭੇਜੀਏ ਤਾਂ ਜਾਓ ਚੱਲ ਜਾਓ ਏ ਸਮਾਨ ਲਿਆ ਦੋ ਓ ਲਿਆ ਨਾ, ਓਨਾਂ ਨੇ ਕੈਨਾ ਗਰਮੀ ਬੋਤ ਐ ਧੁੱਪ ਬੋਤ ਐ ਮੈਂ ਨੀ ਜਾਨਾ। ਹੋਰ ਜੇੜਾ ਕੁਛ ਓ ਕੈਂਦੇ ਗਰਮੀ ਬੋਤ ਐ ਧੁੱਪੇ ਮੈਂ ਨੀ ਜਾਨਾ।
ਹਾਂਜੀ ਹੁਨੀ
ਹਾਂ, ਜੇੜਾ ਕੁਛ ਘਰ ਚ ਪੇਆ ਕੈਂਦੇ ਓਹੀ
ਹਾਂਜੀ ਕਰਦਾ ਨਹੀਂ ਦਿਲ ਨਹੀਂ ਤੁਹਾਨੂੰ ਇੰਨੀ ਧੁੱਪ ਚ ਜਾਣੇ ਨੇ।
ਹਾਂਜੀ।
ਹੋਰ, ਕੀ ਬਣਾਓਗੇ ਅੱਜ ਪਾਸ
ਅੱਜ, ਨਾਸਤੇ ਚ ਦੇਖਦੇ ਆ। ਕੀ ਬਣਾਵਾਂਗੇ, ਦੋ ਬੱਚਿਆਂ ਨੂੰ ਖਿਲਾ ਤੀ ਪਰੋਠੀਆਂ।
ਅੱਛਾ-ਅੱਛਾ, ਡਿਸਾਈਡ ਨੀ ਕੀਤਾ ਹਲੇ।
ਹਾਂਜੀ, ਵੱਡੀ ਸੁੱਤੀ ਪਈ ਹੈ। ਉਹ ਉੱਠੂਗੀ ਦੇਖਦੇ ਆ। ਤੇ ਮੈਂ ਸਵੇਰੇ ਨਾਸਤਾ ਕਰਦੀ ਨਹੀਂ ਮੈਂ ਸਿੱਧਾ ਲੰਚ ਹੀ ਕਰਦੀ ਹੁੰਨੀ ਆ।
ਹਾਂਜੀ ਹਾਂਜੀ ਇੱਥੇ ਵੀ ਇਦਾਂ ਕਰ ਦਿੰਦੇ ਆ ਸੂਬਾ ਨਹੀਂ ਤੇ ਐਹ, ਨਾਸ਼ਤਾ ਨੀ ਕਰਦੇ ਇੱਥੇ। ਤੇ, ਦੁਪਹਿਰ ਨੂੰ ਹੀ ਕਰ ਦਿੰਦੇ ਸਾਡੇ ਬਾਰਾਂ ਇੱਕ ਵਜੇ ਸੀ। ਤੇ ਮੰਮੀ ਹੁਣ ਜਾਣ ਤੇ ਕੰਮ ਤੇ ਤੇ ਹੈ ਇਹਨਾਂ ਦੀ ਬਣਾ ਦਿੰਦੀ ਮੈਂ ਸੁਬਾਹ।
ਅੱਛਾ-ਅੱਛਾ ਹੂੰ, ਠੀਕ ਹੈ। ਚਲੋ, ਆਂਟੀ ਤਾਂ ਫਿਰ ਉਹ ਲੈ ਕੇ ਜਾਂਦੇ ਉਨੇ ਨਾ
ਹਾਂਜੀ, ਲੈ ਕੇ ਜਾਂਦੇ-
ਹਾਂ। ਠੀਕ ਹੈ, ਤੇ ਨਾਸ਼ਤਾ ਨਹੀਂ ਕਰਦੇ?
ਨਾਸ਼ਤਾ ਅਹ ਕਰਕੇ ਜਾਂਦੇ ਆ ਤੇ ਚਾਏ ਚਾਹੀਦੀ ਹੋਏ ਦੀ ਸੁਬਾਹ, ਚਾਹੇ ਦਾ ਕੱਪ ਚਾਹੀਦਾ ਭਰ ਕੇ। ਹੂੰ, ਹਾਂਜੀ ਉਹਨੂੰ ਆਦਤ ਹੈ। ਹਾਂਜੀ ਉਹਨਾਂ ਨੂੰ ਆਦਤ ਹੈ।
ਹਾਂ, ਮੈਨੂੰ ਵੀ ਸੁਵੇਰੇ ਮਤਲਬ, ਚਾਹ ਮਿਲ ਜੇ ਬਸ ਰੋਟੀ ਚਾਏ ਨਾ ਮਿਲੇ। ਉਹ ਹੁੰਦਾ ਨਾ, ਕਇਆਂ ਨੂੰ ਚਾਹ ਪਸੰਦ ਹੁੰਦੀ ਹੈ।
ਹਾਂਜੀ ਮੰਮੀ ਨੂੰ ਸਾਡੀ ਮੰਮੀ ਨੂੰ ਚਾਹ ਪਸੰਦ ਹੈ।
ਠੀਕ ਹੈ।
ਇਹਦੇ ਚ
ਠੀਕ ਹੈ। ਚਲੋ, ਓਕੇ ਜੀ, ਕਰਦੇ ਗੱਲ ਠੀਕ ਹੈ।
ਠੀਕ ਹੈ ਜੀ ਬਾਅਦ ਚ ਕਰਦੇ ਹਾਂਜੀ
ਹਾਂਜੀ-ਹਾਂਜੀ ਠੀਕ ਹੈ।
ਠੀਕ ਹੈ, ਇਚ ਆ ਗਿਆ।
ਓਕੇ ਜੀ।